ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਠੀਕ ਹੋ,
ਕਿਵੇਂ ਹੋ, ਵਧੀਆ-ਵਧੀਆ ਤੁਸੀਂ ਸੁਣਾਓ ਕਿਵੇਂ ਹੋ।
ਮੈਂ ਵੀ ਠੀਕ ਹਾਂ ਤੁਸੀਂ ਸੁਣਾਓ?
ਬਸ ਸਭ ਵਧੀਆ ਭੈਣ ਜੀ ਹੋ ਗਿਆ ਨਾਸ਼ਤਾ ਭੈਣ ਜੀ, ਹੋ ਗਏ ਵਿਹਲੇ। ਹੈਲੋ ਹਾਂਜੀ ਭੈਣ ਜੀ ਆਵਾਜ਼ ਆ ਰਹੀ ਮੇਰੀ? ਹੈਲੋ, ਹਾਂਜੀ। ਹਾਂਜੀ ਭੈਣ ਜੀ ਹੋ ਗਈ ਹੋ ਗਈ ਵਿਹਲੀ ਹੋ ਗਈ ਵਿਹਲੀ ਹੋ ਗਈ ਹਾਂਜੀ।
ਹੋ ਗਿਆ ਨਾਸ਼ਤਾ।
ਹਾਂਜੀ। ਭੈਣ ਹਾਂਜੀ ਹੋ ਗਿਆ ਨਾਸ਼ਤਾ ਵਿਹਲੇ ਹੋ ਗਏ ਮੈਂ ਕਿਹਾ ਚੱਲ ਭੈਣ ਜੀ ਇਹਨੂੰ ਯਾਦ ਕਰਾਂ।
ਯਾਦ ਕਰਾਂ, ਅੱਛਾ ਹੋਰ ਸੁਣਾਓ, ਘਰ ਪਰਿਵਾਰ ਸਭ ਠੀਕ।
ਵਧੀਆ ਹੋਇਆ ਹਾਂਜੀ ਸਭ ਵਧੀਆ ਮੈਂ ਕਿਹਾ ਅੱਜ ਮੌਸਮ ਵਧੀਆ ਹੋਇਆ ਕਿੱਥੇ ਘੁੰਮਣ ਚਲੀਏ ਭੈਣ ਜੀ। ਹੈਲੋ।
ਚਲੋ ਹੈਲੋ।
ਮੈਂ ਕਿਹਾ ਅੱਜ ਭੈਣੀ ਮੌਸਮ ਬਹੁਤ ਵਧੀਆ ਹੋਇਆ ਹਾਂਜੀ ਭੈਣਜੀ।
ਹਾਂਜੀ ਆ ਰਹੀ ਆਵਾਜ਼, ਤੁਹਾਨ ਮੈਨੂੰ ਤਾਂ ਤੁਹਾਡੀ
ਹਾਂਜ, ਆ ਰਹੀ- ਆ ਰਹੀ, ਹੁਣ ਆ ਰਹੀ ਐ ਭੈਣ ਜੀ
ਅੱਛਾ, ਮੈਂ ਕਿਆ ਚਲੋ ਕਿੱਥੇ ਜਾਣਾ ਜੇ, ਦੱਸੋ
ਚੱਲ, ਚਲੋ ਮਾਰਕੀਟ ਚੱਲਣੇ ਆ ਥੋੜਾ ਸਮਾਨ- ਸਮੂਨ ਲੇ ਆਈਏ, ਸ਼ੋਪਿੰਗ ਕਰਨੀ ਸੀ ਮੈਂ ਤੇ, ਭੈਣ ਜੀ ਤੁਸੀਂ ਨਹੀਂ ਭੈਣ ਜੀ ਹੁਣੇ ਹੀ ਚੱਲਾਂਗੇ, ਦੋ ਘੰਟੇ ਤੱਕ, ਤੁਸੀਂ ਓਨਲਾਈਨ ਸ਼ੋਪ ਫਿਰ ਤਾਂ ਭੈਣ ਜੀ ਔਫਲਾਈਨ ਸ਼ੋਪਿੰਗ ਕਰਦੇ
ਓਫਲਾਈਨ ਵੀ ਕਰਨੇ ਆ, ਓਨਲਾਈਨ ਵੀ, ਤੁਸੀਂ ਅ, ਮਾਰਕੀਟ ਚੱਲਣਾ ਮੈਂ ਤੁਹਾਨੂੰ ਲੈ ਜਾਂਗੀ ਸਾਡੇ ਘਰ ਦੇ ਕੋਲ ਹੈ, ਇੱਕ ਦੁਕਾਨ ਅੱਛੀ
ਅੱਛਾ ਮੈਂ, ਮੈਂ ਤੇ ਭੈਣ ਜੀ ਔਫਲਾਈਨ ਹੀ ਜਾਂਦੀ ਆਂ ਸ਼ੋਪ ਮੈਂ ਭੈਣ ਜੀ ਆਪਣੇੇ ਵਾਸਤੇ ਸੂਟ ਲੈਣੇ ਨੇ ਦੋ
ਚਲੋ, ਮੈਂ ਤੁਹਾਨੂੰ ਲੈ ਚੱਲਾਂਗੀ ਸ਼ਾਮੀ, ਫੇਰ ਚੱਲਦੇ ਆ ਘੰਟੇ ਬਾਅਦ
ਠੀਕ ਐ ਭੈਣ ਜੀ ਠੀਕ ਏ, ਮੈਂ ਆਪਣੇ ਬੱਚਿਆਂ ਦੇ ਵੀ ਲੈਣੇ ਸੀ, ਸਭ ਵਧੀਆ ਭੈਣ ਜੀ
ਹੋਰ ਸਬਜ਼ੀ ਬਣਾ ਲਈ ਏ
ਹਾਂਜੀ ਬਣਾ ਲੀ ਭੈਣਜੀ ਬਸ ਵੇਹਲੇ ਹੋ ਗਏ ਆਂ, ਤੇ ਮੈਂ ਕਿਆ ਚੱਲਣਾ ਭੈਣ ਜੀ ਯਾਦ ਕਰਾਂ, ਅੱਜ ਮੌਸਮ ਵੀ ਠੀਕ ਹੋਇਆ ਪਿਆ ਰਾਤ ਰਾਤੀ ਬਰਸਾਤ ਹੋਈ ਸੀ ਨਾ, ਹਾਂਜੀ, ਮੌਸਮ ਵੀ, ਹਾਂਜੀ- ਹਾਂਜੀ ਜੀ, ਮੌਸਮ ਕੀ ਚੇਂਜ ਹੁੰਦਾ ਰਹਿੰਦਾ ਕਦੀ ਸਰਦੀ, ਤੇ ਕਦੀ ਗਰਮੀ
ਹਾਂ, ਪਰ ਗਰਮੀ ਤੇ ਬਹੁਤ ਆ, ਅੱਜ ਵੀ
ਹਾਂਜੀ ਭੈਣ ਜੀ, ਹਾਂਜੀ
ਗਰਮੀ ਤੇ ਬਹੁ
ਹਾਂਜੀ, ਸਭ ਵਧੀਆ ਭੈਣ ਜੀ, ਸਭ ਵਧੀਆ ਸਭ ਵਧੀਆ, ਹੋਰ ਹਾਂਜੀ ਚਲੇ ਗਏ ਨੇ, ਗੇਏ ਹੋਏ ਨੇ
ਛੁੱਟੀਆਂ ਦਾ ਕੰਮ, ਅਹ ਭੇਜਤਾ ਸਕੂਲ ਤੁਸੀਂ
ਹਾਂਜੀ ਭੈਣ ਜੀ, ਸਭ ਭੇਜਤਾ, ਚੈੱਕ ਵੀ ਹੋ ਗਿਆ ਭੈਣ ਜ
ਅੱਛਾ, ਤੁਹਾਡੇ ਇੱਥੇ ਕੀ ਹਿਸਾਬ ਐ, ਕਿੰਨੇ 'ਚ ਨੰਬਰ ਲਗਾਉਦੇ ਨੇ
ਭੈਣ ਜੀ ਨੰਬਰ ਨੀ ਇਹਨਾਂ ਦੇ, ਗ੍ਰੇਡ ਲੱਗਦੇ ਨੇ ਭੈਣ ਜੀ, ਮੇਰੇ ਵੱਡੇ ਮੁੰਡੇ ਦੇ ਤੇ ਨੰਬਰ ਲੱਗਣੇ ਸੀਗੇ ਵੀਹ- ਵੀਹ ਦੇ, ਉਹਦੀ ਫਾਈਲਾਂ ਸੀ ਨਾ ਭੈਣਜੀ
ਅੱਛਾ
ਹਾਂ, ਤੇ ਛੋਟੇ ਦੇ ਤੇ ਗ੍ਰੇਡ ਲੱਗੇ ਨੇ ਭੈਣ ਜੀ
ਓ ਤੇ ਪੇਪਰਾਂ 'ਚ ਨੰਬਰ ਜੋੜਦੇ ਹੋਣੇ ਐ ਸਕੂਲ ਵਾਲੇ, ਅੱਛਾ- ਅੱਛਾ-ਅੱਛਾ, ਠੀਕ ਐ, ਠੀਕ ਐ, ਠੀਕ- ਠੀਕ ਫਿਰ ਤੁਸੀਂ ਕੰਮ ਆਪੇ ਕਰਦੇ ਓ ਭੈਣਜੀ, ਜਾਂ ਬਾਹਰੋਂ ਕਰਵਾਉਂਦੇ ਓ?
ਬਸ ਭੈਣ ਜੀ ਆਪੇ ਹੀ ਕਰਦਾ, ਬਾਹਰ ਤੇ ਭੈਣ ਜੀ ਬਹੁਤ ਪੈਸੇ ਲੈਂਦੇ ਨੇ। ਆਪੇ ਹੀ ਕਰੀਦਾ ਸਾਰਾ, ਜੇੜਾ ਬੱਚੇ ਕਰ ਸਕਦੇ ਨੇ ਬ ਬੱਚੇ ਕਰ ਲਈਦੇ ਨੇ, ਜੇੜੇ ਬੱਚੇ ਨਹੀਂ ਬਣਾ ਸਕਦੇ ਉਹ ਫਿਰ ਅਸੀਂ ਬਣਾਉਂਣੇ ਆਂ। ਸਕੂਲ ਵੈਸੇ ਵੀ ਭੈਣ ਜੀ, ਮਾਵਾਂ ਵਾਸਤੇ ਕੰਮ ਆਉਂਦਾ ਵੇਖ ਲਓ
ਹਾਂ, ਐਹ ਤੇ ਹੈ ਹੀ ਐ, ਮਾਵਾਂ ਹੀ ਕਰਦੀਆਂ ਨੇ ਸਾਰਿਆਂ ਦਾ ਕੰਮ। ਬੱਚੇ ਤੇ ਕੁੱਝ ਵੀ ਨੀ ਕਰਦੇ।
ਹਾਂਜ
ਬੱਚੇ ਤੇ ਛੁੱਟੀਆਂ ਸਾਰਾ ਦਿਨ, ਬਸ ਲੇਟ ਉੱਠੇ। ਤੇ, ਕੰਮ ਹੀ ਨੀ ਨਿਬੜਨ ਦਿੰਦੇ। ਹੋਰ।
ਸੌਂਦੇ ਨੇ, ਸਵੇਰੇ ਲੇਟ ਉੱਠਦੇ ਨੇ ਬਸ। ਸਾਰਾ ਰੂਟੀਨ ਈ ਖਰਾਬ ਹੋ ਜਾਂਦਾ‌ ਐ, ਮਸਾਂ ਸਕੂਲ ਗਏ ਨੇ ਥੋੜ੍ਹਾ- ਥੋੜ੍ਹਾ ਟਾਇਮ। ਠੀਕ ਹੋਇਆ ਫੇ ਭੈਣਜੀ ਵਿਹਲੇ।
ਕਿੱਥੇ ਗਏ ਸੀ ਛੁੱਟੀਆਂ 'ਚ ਘੁੰਮਣ?
ਭੈਣਜੀ ਕਿੱਥੇ ਵੀ ਨੀ ਗਈ, ਬਸ ਪੇਕੇ ਸੀਗੀ ਹੋਰ ਤੇ ਕਿੱਥੇ ਨੀ ਗਈ। ਭੈਣਜੀ ਕੰਨੋਂ ਹਾਂਜੀ- ਹਾਂਜੀ। ਬਸ ਗਰਮੀ ਇੰਨੀ ਹੁੰਦੀ ਐ, ਕਿੱਥੇ ਜਾਣ ਤੇ ਮਨ ਈ ਨੀ ਕਰਦਾ ਭੈਣਜੀ।
ਹਾਂ, ਇਹ ਤੇ ਹੈ ਈ ਏ ਗਰਮੀ ਬਹੁਤ ਜ਼ਿਆਦਾ, ਸਾਰੀ ਜਗਾਂ ਤੇ ਐ ਹੁਣ ਐਸ ਟਾਇਮ ਸਾਰੀ ਜਗਾਂ ਤੇ ਰਸ਼ ਏ। ਐਡੀ ਭੀੜ ਕਿੱਥੇ ਜਾਏ ਬੰਦਾ, ਹੂੰ।
ਕਿੱਥੇ ਬਣਾਵਾਂਗੇ ਪ੍ਰੋਗਰਾਮ ਹਾਂਜੀ, ਕੁਛ ਹਾਂਜੀ। ਕੁਛ ਇਹਨਾਂ ਦਾ ਕੰਮ ਵੀ ਐਵੇਂ ਦਾ ਨਾ, ਛੁੱਟੀ ਨੀ ਮਿਲਦੀ ਇਹਨਾਂ ਨੂੰ।
ਅੱਛਾ।
ਹਾਂਜੀ- ਹਾਂਜੀ, ਫੇਰ ਐਵੀਂ ਛੁੱਟੀ ਦੇਖਦੇ ਨੇ।
ਹਾਂ, ਇਹ ਤੇ ਹੈ ਆਦਮੀਆਂ ਨੇ ਆਪਣਾ ਕੰਮ ਵੀ ਦੇਖਣਾ।
ਹਾਂਜੀ ਭੈਣਜੀ, ਹਾਂਜੀ। ਤੇ ਭੈਣਜੀ ਮੈਂ ਤੁਹਾਨੂੰ ਕਹਿਣਾ ਸੀਗਾ। ਕਿ ਜਿਹੜਾ ਉਹ ਤੁਸੀਂ ਸੂਟ ਮੰਗਵਾਇਆ ਸੀ ਨਾ ਮੇਰਾ ਔਨਲਾਈਨ।
ਹਾਂਜੀ।
ਤੇ ਉਹ ਖ਼ਰਾਬ ਨਿਕਲਿਆ ਜੇ, ਡਿਫੈਕਟ ਨਿਕਲਿਆ ਜੇ ਉਹਦੇ ਵਿੱਚ। ਉਹਨੂੰ ਰਿਟਰਨ ਪਾ ਦਿਆ ਜੇ ਭੈਣ ਜੀ।
ਕੋਈ ਗੱਲ ਨੀ ਮੈਂ ਪਾ ਦਾਂਗੀ, ਤੁਸੀਂ ਮੈਨੂੰ ਨਾ ਉਹਦੀ ਫੋਟੋ ਭੇਜਣਾ ਦੁਬਾਰਾ, ਮੈਨੂੰ ਐਵੇਂ ਯਾਦ ਨੀ ਹੈਗਾ ਤੇ ਫੇਰ ਮੈਂ ਵੇਖ ਕੇ ਤੇ ਫੇਰ ਉਹ ਰਿਟਰਨ ਕਿੰਨੇ ਦਿਨ ਹੋਏ ਨੇ ਭੈਣਜੀ।
ਭੈਣਜੀ ਅੱਠ- ਦਸ ਦਿਨ ਹੋਗੇ ਨੇ।
ਹਾਂ, ਕੋਈ ਗੱਲ ਨੀ ਪੰਦਰਾਂ ਦਿਨ ਦੀ ਹੁੰਦੀ ਏ ਵਾ ਵਾਪਸੀ, ਤੁਸੀਂ ਮੈਨੂੰ ਦੱਸ ਤਾਂ ਠੀਕ ਏ ਮੈਂ ਅੱਜ ਈ ਪਾਦਾਗੀ।
ਹਾਂਜੀ- ਹਾਂਜੀ, ਉੱਥੇ ਰਿਟਰਨ ਹੋਜੇਂਗਾ ਨਾ ਪੈਸੇ ਆ ਜਾਂਣਗੇ ਨਾ ਭੈਣਜੀ।
ਹਾਂਜੀ, ਆ ਜਾਣਗੇ ਪੈਸੇ ਮੈਂ ਤੁਹਾਨੂੰ ਦੇ ਦਾਂਗੀ ਨਾ ਪੈਸੇ। ਉਹ ਕਿਉਂਕਿ ਮੇਰੇ ਅਕਾਊਂਟ ਵਿਚ ਹੈਗੇ ਨੇ ਕੋਈ ਨੀ, ਹਾਂਜੀ ਆ ਜਾਣਗੇ ਭੈਣਜੀ। ਕੋਈ ਨੀ ਤੁਸੀਂ ਚਿੰਤਾ ਨਾ ਕਰੋ?
ਠੀਕ ਐ ਭੈਣਜੀ ਠੀਕ। ਮੈਂ ਨਾ ਇਸੇ ਕਰਕੇ ਭੈਣਜੀ ਕੋਈ ਔਨਲਾਈਨ ਕੱਪੜਾ ਨੀਂ ਮੰਗਾਦੀ, ਮੇਰੇ ਨਾਲ ਨਾ ਬੜੀ ਵਾਰ ਹੋ ਚੁੱਕਿਆ ਭੈਣਜੀ। ਡਿਫੈਕਟ ਈ ਨਿਕਲਦਾ ਕੋਈ ਨਾ ਕੋਈ ਇਸ ਕਰਕੇ ਜਾਈਦਾ ਤੇ ਜਾ ਕੇ ਸਮਾਨ ਲੇ ਆਈ ਦਾ।
ਉਹ ਤੇ ਹੈ ਵੇਖ ਕੇ ਚੀਜ਼ ਲੈਣੀ ਅਲੱਗ ਚੀਜ਼ ਏ, ਤੇ ਉਝ ਮੰਗਾਣੀ ਅਲੱਗ ਏ ਕੱ ਕੱਪੜੇ ਦਾ ਹੀ ਨੀਂ ਪਤਾ ਚੱਲਦਾ, ਠੀਕ ਏ ਨਹੀਂ ਠੀਕ ਫ਼ੋਟੋ 'ਚ ਅਲੱਗ ਆਂਦਾ ਐ।
ਜੇ ਵਿਹਲੇ ਓ ਤੇ ਸ਼ੋਪਿੰਗ ਕਰਨ ਚੱਲਨੇ ਆ ਭੈਣਜੀ, ਗਰਮੀਆਂ ਦੇ ਸੂਟ ਲੈਣੇ ਸੀ। ਮੈਂ ਕਿਹਾ ਚਲ ਸੂਟ ਲੈ ਆਵਾਂ ਜਾ ਕੇ।
ਤੇ ਤੁਸੀਂ ਅਨਸਟਿਚ ਲੈਂਦੇ ਓ, ਸਟਿਚ ਲੈਂਦੇ ਓ।
ਭੈਣਜੀ ਦੋਨੋਂ ਲੈ ਲੈਂਨੀ ਆ ਮੈ, ਜਿਵੇਂ ਕੋਈ ਪਸੰਦ ਆਵੇ ਦੋਨੋਂ ਲੈ ਲਈਦੇ ਨੇਂ। ਸਾਡੇ ਕੋਲ ਘਰ ਦੇ ਕੋਲ ਇੱਕ ਬੁਟੀਕ ਹੈਗਾ, ਬਹੁਤ ਸੋਹਣੇ ਸੂਟ ਸੀਦੀ ਏ। ਤੇ ਪੈਸੇ ਵੀ ਥੋੜੇ ਲੈਂਦੇ ਏ ਭੈਣਜੀ।
ਕੀ ਲੈਂਦੀ ਏ ਸਵਾਈ?
ਸਿੰਪਲ ਸੂਟ ਦੇ, ਸਿੰਪਲ ਸੂਟ ਦੀ ਤਿੰਨ ਸੌ ਲੈਂਦੀ ਏ ਭੈਣਜੀ। ਹਾਂਜੀ- ਹਾਂਜੀ, ਬਿਲਕੁਲ ਸਿੰਪਲ ਦੇ ਤਿੰਨ ਸੌ ਰੁਪਏ ਲਏਗੀ।
ਠੀਕ ਐ, ਬਸ ਸਵਾਈਆਂ ਤੇ ਐਨੀਆਂ ਹੀ ਨੇ। ਸਾਰੀ ਜਗ੍ਹਾ, ਇਸ ਤੋਂ ਘੱਟ ਤੇ ਹੈ ਹੀ ਨੀ ਹਾਂ। ਐ ਤੇ ਹੈ ਹੀ ਏ ਟਾਈਮ ਬੜਾ ਲੈਂਦੀਆਂ ਨੇ ਨਾ, ਹਾਂ ਟਾਈਮ ਬੜਾ।
ਪਰ ਸੀਦੀ ਬਹੁਤ ਸੋਹਣਾ। ਭੈਣ ਜੀ ਇੱਕੋ ਵਾਰੀ ਚ ਫਿਟਿੰਗ ਆ ਜਾਂਦੀ ਏ, ਮੈਂ ਵੀ ਸਵਾਇਆ, ਮੇਰੀ ਦਰਾਣੀ ਨੇ ਵੀ ਸਵਾਇਆ, ਮੇਰੀ ਸੱਸ ਨੇ ਵੀ ਸਵਾਇਆ, ਸਭ ਦੀ ਬਹੁਤ ਵਧੀਆ ਫਿਟਿੰਗ ਆ ਜਾਂਦੀ।
ਚਲੋ ਐ ਤੇ ਚੰਗੀ ਗੱਲ ਐ ਅ ਫਿਟ ਫਿਰ ਮੇਨ ਤੇ ਸੂਟ ਹੁੰਦਾ ਹੀ ਫਿਟਿੰਗ ਤੇ ਵੇ ਜਦ ਸੂਟ ਤੇ ਫਿਟਿੰਗ ਸੋਹਣੀ ਆ ਗਈ ਤੇ ਸਮਝੋ ਸੂਟ ਠੀਕ ਏ, ਨਹੀਂ ਤੇ ਜਿਹੜਾ ਮਰਜ਼ੀ ਸੂਟ ਪਾਲੋ ਬੇਕਾਰ ਹੀ ਲੱਗਦਾ ਫਿਰ ਵੀ ਨਾ
ਹਾਂਜੀ, ਬਿਲਕੁਲ ਜੀ ਭੈਣਜੀ ਬਿਲਕੁਲ ਬਿਲਕੁਲ, ਤੇ ਸਭ ਵਧੀ ਵਧੀਆ ਸਭ ਵਧੀਆ ਸਭ ਵਧੀਆ ਤੇ ਮੈਂ ਕਿਹਾ ਤੁਸੀਂ ਕਿਸ ਟਾਈਮ ਆ ਜੋਗੇ ਫੇਰ ਚੱਲਾਂਗੇ ਮਾਰਕੀਟ।
ਦੱਸੋ ਤੁਸੀਂ ਜਿਸ ਟਾਈਮ ਤੁਸੀਂ ਫ੍ਰਰੀ ਹੋ ਜੋਗੇ, ਮੈਨੂੰ ਦੱਸ ਦੋ ਮੈਂ ਵੀ ਆ ਜਾਗੀ ਆਪਣਾ ਕੰਮ ਨਿਪ ਟਾ ਲੈਂਦੀ ਆ ਮੈਂ ਵੀ, ਨਬੇੜ ਕੇ ਤੇ ਫੇਰ ਚੱਲਾਂਗੇ।
ਹਾਂ ਘੰਟੇ ਤਕ ਆ ਜਾਵਾਂਗੇ ਫੇਰ।
ਕੋਈ ਗੱਲ ਨਹੀਂ ਆ ਜਾ ਗੇ ਘੰਟੇ ਤੱਕ।
ਤੁਸੀਂ ਸਬਜ਼ੀ ਬਣਾ ਲਈ?
ਹਾਂਜੀ, ਦਾਲ ਬਣਾਈ ਏ ਮੈਂ ਤੇ ਅੱਜ।
ਅੱਛਾ ਅੱਛਾ, ਸਕੂਲੋਂ ਕਿੰਨੇ ਵਜੇ ਆਂਦੇ ਨੇ ਬੱਚੇ?
ਬੱਚੇ ਆਂਦੇ ਨੇ ਢਾਈ ਪੋਣੇ ਤਿੰਨ ਵਜੇ। ਹਾਂ, ਫਿਰ ਉਸ ਤੋਂ ਬਾਅਦ ਪੜ੍ਹਾਣਾ ਹੁੰਂਦਾ ਬੱਚਿਆਂ ਨੂੰ, ਫੇਰ ਸ਼ਾਮੀ ਬੱਚੇ ਸਾਡੇ ਫੁੱਟਬੋਲ ਖੇਲਣ ਜਾਂਦੇ ਨੇ ਉੱਥੇ ਚਲੇ ਜਾਂਦੇ ਨੇ ਬਸ ਸ਼ਾਮੀ ਤੇ ਫਿਰ ਟਾਈਮ ਨੀ ਮਿਲਦਾ ਐਵੇ ਕਿ ਹੁਣ ਐਸ ਐਸ ਟਾਈਮ ਹੁੰ ਮੈਂ ਕਿਆ ਚਲੋ ਜਾਂ ਤੇ ਰੈਸਟ ਕਰਲੋ ਤੇ ਜਾਂ ਬਾਜ਼ਾਰ ਬਜ਼ੂਰ ਦੇ ਕੰਮ ਕਰਲੋ।
ਅੱਛਾ, ਅੱਜ ਕੱਲ ਮੌਸਮ ਵੀ ਐਵੇ ਹੋਇਆ ਪਿਆ, ਪਤਾ ਨੀ ਕਿਤੇ ਬਰਸਾਤ ਹੀ ਨਾ ਆ ਜਾਵੇ ਭੈਣ ਜੀ।
ਹਾਂ ਕੱਪੜੇ ਕੁਪੜੇ ਧੋੋਂਦੇ ਹੋ ਤੁਸੀਂ?
ਹਾਂਜੀ ਭੈਣਜੀ ਬਾਹਰ ਸੁੱਕਣੇ ਪਾਏ ਹੋਏ ਨੇ।
ਅੱਛਾ, ਤੇ ਕਿਹੜੀ ਮਸ਼ੀਨ ਲਿੱਤੀ ਹੋਈ ਤੁਸੀਂ?
ਮੈਂ ਭੈਣ ਜੀ ਫੁਲ ਹੀ ਲਈ ਹੋਈ ਏ, ਹਾਂਜੀ।
ਹਾਂ, ਠੀਕ ਏ ਫੁਲ ਵਿਚ ਵੀ।
ਹਾਂਜੀ ਹਾਂਜੀ, ਬਸ ਭੈਣ ਜੀ ਐ ਦੋ ਦੋ ਕੰਮ ਇਕੱਠੇ ਹੋ ਜਾਂਦੇ ਨੇ। ਦੂਸਰੀ ਇਸ ਤੇ ਪਿੱਛੇ ਹੀ ਦੋ ਤਿੰਨ ਘੰਟੇ ਲੱਗ ਜਾਂਦੇ ਸੀ, ਕੱਪੜੇ ਧੋਵੋ ਤੇ ਫਿਰ ਪਿੱਛੇ ਹੀ ਭਰੀ ਜਾਂਦਾ ਸੀ ਗੰਦੇ। ਫੇਰ ਇਸ ਕਰਕੇ ਹਾਂਜੀ, ਐ ਵੀ ਕਹਿਣ ਲੱਗ ਚਲੋ ਫੁਲੀ ਲੈ ਲੋ। ਬਈ ਚਲੋ ਕੱਪੜੇ ਵੀ ਧੁਪ ਜਾਣਗੇ ਤੇ ਅਗਲਾ ਕੰਮ ਵੀ ਹੋ ਜਏਗਾ।
ਹਾਂ ਕੰਮ ਵੀ ਤੇ ਸਾਰੇ ਕੰਮ ਵੇ ਵੇਖਣੇ ਤੇ ਰਸੋਈ ਚ ਵੀ ਰੋਟੀ ਪਾਣੀ ਸਾਰਾ ਕੁਛ
ਹੋਰ ਭੈਣ ਜੀ?
ਬਸ ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਭੈਣ ਜੀ, ਹਰੀ ਸਬਜ਼ੀਆਂ ਖਾਂਦੇ ਹੋ ਤੁਸੀਂ?
ਹਾਂ ਮੈਂ ਤੇ ਹਰੀ ਸਬਜ਼ੀਆਂ ਖਾ ਲੈਂਦੀ ਆ।
ਅਹਾ ਨਾ ਭੈਣ ਜੀ ਮੇਰੇ ਕੋਲ ਮੈਨੂੰ ਤੇ ਸਵਾਦ
ਕਿਉੰ ਨੀ ਖਾ, ਖਾਣੀ ਚਾਈਦੀਆਂ ਨੇ ਖਾਇਆ ਕਰੋ, ਮੇਥੀ ਖਾਇਆ ਕਰੋ, ਮੇਥੀ, ਮੇਥੀ ਖਾਇਆ ਕਰੋ। ਮੇਥੀ ਐਡੀ ਵਧੀਆ ਹੁੰਦੀ ਏ ਸਰਦੀਆਂ 'ਚ ਓ ਖਾਇਆ ਕਰੋ।
ਹਾਂਜੀ-ਹਾਂਜੀ ਸੋਣ ਸੁਖ ਸਾਰੇ ਕੈਂਦੇ ਨੇ ਹਰੀ ਸਬਜ਼ੀਆਂ ਖਾਇਆ ਕਰੋ, ਹਰੀ ਸਬਜ਼ੀਆਂ ਖਾਇਆ ਕਰੋ ਨਾ ਭੈਣ ਜੀ ਮੈਂ ਖਾਂਨੀ ਆ, ਨਾ ਮੇਰੇ ਬੱਚੇ ਖਾਂਦੇ ਨੇ।
ਬੱਚਿਆਂ ਨੂੰ ਤੇ ਆਦਤ ਪਾਓ ਹਰੀ ਸਬਜ਼ੀ ਖਾਣ ਦੀ।
ਹਾਂਜੀ ਪਤਾ ਐ ਸ਼ਰੀਰ ਵਾਸਤੇ ਫ਼ਾਇਦੇਮੰਦ ਹੈਗੀ ਏ ਪਰ ਖਾਂਦੀ ਨੀ ਜਾਂਦੀ ਭੈਣ ਜੀ ਕੀ ਕਰਾਂ ਦੱਸੋ।
ਆਦਤ ਥੋੜੀ-ਥੋੜੀ ਕਰਕੇ ਆਦਤ ਪਾਓ ਨਾ ਜਿਵੇਂ ਜਰਾ ਮਸਾਂ ਲੈ ਲੀ ਉਦੇ ਨਾਲ ਈ ਤੁਹਾਨੂੰ ਆਦਤ ਪੈ ਜੇਗੀ, ਬੱਚਿਆਂ ਨੂੰ ਵੀ ਉ ਵੇ ਈ ਆਦਤ ਪਾਓ। ਮੇਥੀ ਮੁਥੀ ਪੀਸ ਕੇ, ਹਾਂ ਮੇਥੀ ਪੀਸ ਕੇ ਰੋ ਟੀ ਬਣਾਓ।
ਸਬਜ਼ੀ ਜਿਆਦਾ ਖਾਓ, ਫਰੂਟ ਜਿਆਦਾ ਖਾਓ। ਹਾਂਜੀ ਸ਼ਰੀਰ ਵਾਸਤੇ ਵੀ ਵਧੀਆ ਨੇ ਦੋਨੋਂ ਚੀਜ਼ਾਂ। ਪਾਣੀ ਵੀ ਹਾਂ ਪਾਣੀ ਵੀ ਜਿਆਦਾ ਤੋਂ ਜਿਆਦਾ ਪੀਓ ਭੈਣ ਜੀ ਕੈਂਦੇ ਨੇ ਅੱਜ-ਕੱਲ ਦੇ ਬੱਚੇ 'ਤੇ ਅੱਜ-ਕੱਲ ਦੇ ਬੱਚੇ ਦੇ ਪਾਣੀ ਵੀ ਬੋਤ ਘੱਟ ਪੀਦੇ ਨੇ, ਫਰੂਟ ਦੇ ਨੇੜੇ ਤੇ ਜਾਂਦੇ ਈ ਨੀ ਭੈਣ ਜੀ ਬਿਲਕੁੱਲ ਵੀ।
ਅੱਜ-ਕੱਲ ਭੈਣ ਜੀ ਬੱਚਿਆਂ ਨੂੰ ਬਾਰ ਦੀ ਚੀਜ਼ਾਂ ਵ ਸ਼ੌਕ ਜਿਆਦਾ ਵੇ ਘਰ ਦੀ ਚੀਜ਼ ਸਬਜ਼ੀ, ਫਰੂਟ ਨੀ ਖਾਂਦੇ ਬੱਚੇ।
ਹਾਂਜੀ, ਜਿੱਦਾ ਮਰਜ਼ੀ ਬੋਲ ਲੋ
ਓ ਤੇ ਹੈ ਈ ਏ ਬੱਚਿਆਂ ਨੂੰ ਆਦਤ ਪੈਗੀ ਏ ਨਾ ਕੀ ਕਰਨ ਬੱਚੇ ਵੀ।
ਹਾਂ। ਭੈਣ ਜੀ ਹਾਂਜੀ।
ਹੋਰ ਭੈਣ ਜੀ ਤੁਸੀਂ ਸੁਣਾਓ?
ਸਭ ਵਧੀਆ, ਸਭ ਵਧੀਆ ਚਲੋ ਭੈਣ ਜੀ ਕੋਈ ਆਇਆ ਮੈਂ ਰੱਖਣੀ ਆ ਫ਼ੋਨ।
ਹਾਂ ਠੀਕ ਏ ਜੀ।
ਠੀਕ ਏ ਭੈਣ।